ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕਿੱਥੇ ਹੋ। ਵਧੀਆ ਤੁਸੀ ਸੁਣਾਓ ਸਾਡੇ ਘਰ ਨਾਲ ਵਧੀਆ।
ਹਾਂਜੀ- ਹਾਂਜੀ ਸਭ ਵਧੀਆ ਹੋਰ, ਕੀ ਕਰ ਰੇ ਹੋ ਅੱਜ ਗੱਲ।
ਬਸ ਅੱਜ ਕੱਲ੍ਹ ਗਰਮੀਆਂ ਦੀਆਂ ਛੁੱਟੀਆਂ ਸੀ ਨਾਨੀ ਕਰ ਆਏ ਹੋਏ ਆ ਬੱਚਿਆਂ ਨੂੰ ਲੈ ਕੇ।
ਅੱਛਾ।
ਹਾਂਜੀ
ਅੱਜ ਕੱਲ ਦੇਖਲੋ। ਤੁਹਾਡੇ ਕੋਲ ਗੱਲ ਪੁਛਨੀ ਸੀਗੀ ਮੋਬਾਈਲ ਦੇ ਅਡਵਾਈਟਜ ਡਿਸ ਐਡਵਾਈਟਜ ਵਗੈਰਾ ਤੁਸੀਂ ਦੱਸ ਸਕਦੇ ਹੋ ਮੈਨੂੰ। ਕੀਯ
ਹਾਂਜੀ ਅਡਵਾਨ ਅਹ ਮੋਬਾਇਲ ਦੇ ਫਾਇਦੇ ਤਾਂ ਬੜੇ ਹੈਗੇ ਨੇ ਜਿਵੇਂ ਤੁਸੀਂ ਮੰਨ ਲਓ। ਤੁਸੀਂ ਕਿੱਧਰ, ਜਾ ਨੀ ਸਕਦੇ। ਅਪਣੇ ਪਰਿਵਾਰ ਕਾਰ ਮਤਲਬ ਕਿ ਅਪਣੇ, ਲੇਟ ਰਿਲੇਟਿਵ ਘਰ ਤੇ ਤੁਸੀਂ ਉਹਨੂੰ ਵੀਡੀਓ ਕਾਲ ਕਰ ਸਕਦੇ ਓ, ਉਹਦਾ ਹਾਲ-ਚਾਲ ਪੁੱਛ ਸਕਦੇ ਓ। ਹਜੇ ਤਾਂ ਫਾਇਦੇ ਹੈਗੇ ਨੇ ਜਿਵੇਂ ਤੁਸੀਂ ਹੁਣ ਮੋਬਾਇਲ ਤੋਂ ਹੀ ਕਰੀਅਰ ਬਣਾ ਸਕਦੇ ਹੋ ਆਪਣਾ, ਜਿਵੇਂ ਯੂ ਯੂਟਿਊਬ ਹੋ ਗਿਆ, ਇੰਸਟਾਗ੍ਰਾਮ ਹੋ ਗਿਆ ਇੱਦਾਂ ਦੀ ਰੀਲਾਂ ਪਾਓ। ਰੀਲਸ ਪਾਓ, ਬਲੋਗਸ ਪਾਓ। ਛੋਟਸ ਪਾਓ, ਉਹਦੇ ਤੇ ਆਪਣੇ ਪੈਸੇ ਬਣ ਜਾਂਦੇ ਨੇ। ਅੱਜ ਤੁਹਾਨੂੰ ਜ਼ਿਆਦਾ, ਸਬਸਕ੍ਰਾਈਬਰ ਆਣ, ਲਾਈਕ ਆਣ, ਵਿਊਜ਼ ਆਣ।
ਅੱਛਾ
ਹਾਂਜੀ ਹੁਣ ਡਿਸਐਡਵਾਂਟੇਜ ਹੈਗੇ ਨੇ ਬਈ- ਅੱਜਕੱਲ੍ਹ ਮੋਬਾਇਲ ਤੇ ਸਕੈਮ ਬੜਾ ਹੋ ਰਿਹਾ ਜਿਵੇਂ ਤੁਸੀਂ ਮੰਨ ਲਓ ਕਿਸੇ ਨੂੰ ਫੋਨ ਆ ਗਿਆ ਤੇ ਉਹਨੂੰ ਕਿਹਾ ਬਈ ਓ ਟੀ ਪੀ ਮੰਗਦੇ ਨੇ ਉਹ। ਆਪਣੀ ਗੱਲਾਂ 'ਚ ਲਾ ਕੇ, ਤੇ, ਉਹ ਗ਼ਲਤੀ ਨਾਲ ਆਪ ਓ ਟੀ ਪੀ ਦੇ ਦਿੰਨੇ ਆ ਤੇ ਸਕੈਮ ਹੋ ਜਾਂਦਾ, ਸਾਰੇ ਬੈਂਕ ਚੋਂ ਖਾ ਬੈਂਕ ਦੇ ਖਾਤੇ 'ਚ ਸਾਰੇ ਪੈਸੇ ਉੱਡ ਜਾਂਦੇ ਨੇ।
ਹਾਂ ਠੀਕ ਕੁਛ ਫ਼ਾਇਦੇ ਹੈਗੇ ਨੇ ਉਹਦੇ ਨੁਕਸਾਨ ਵੀ ਹੈਗੇ ਨੇ, ਹੁਣ ਤੁਸੀਂ ਦੇਖ ਸਕਦੇ ਹੋ ਜਿਵੇਂ ਫਾ ਦੇਖ ਨੇ ਕੀ ਮੋਬਾਈਲ ਜਿਸ ਬੰਦੇ ਕੋਲ ਏ ਉਹ ਬੰਦਾ ਆਪਣਾ ਔਂਨਲਾਈਨ ਬਿਜਨਸ ਵੀ ਸ਼ੁਰੂ ਕਰ ਸਕਦਾ।
ਤੇ, ਓਨਲਾਈਨ ਬਿਜਨਸ ਹੈ ਹੋ ਗਿਆ ਕਿ ਤੁਸੀਂ ਕਿ ਕਿਸੇ ਪ੍ਰੋਡਕਟ ਨੂੰ ਅਗਰ ਸੇਲ ਜਾਂ ਪਰਚੇਜ਼ ਕਰਨਾ ਤੁਸੀਂ ਔਨਲਾਈਨ ਵਟਸਅਪ ਤੇ, ਸਟੇਟਸ ਪਾ ਕੇ ਆਪਣੀ ਐਡਵਰਟਾਈਜ਼ ਕਰ ਸਕਦੇ ਓ ਉਹਦਾ ਰੇਟ ਲਿਖ ਸਕ ਤੇ ਉਹ ਕੁਆਲਟੀ ਲਿਖ ਸਕਦੇ ਓ। ਤੇ ਔਨਲਾਈਨ ਹੀ ਸਾਹਮਣੇ ਵਾਲੇ ਬੰਦੇ ਨੂੰ ਅਗਰ ਵਧੀਆ ਲੱਗ ਜੇ ਤੁਹਾਡਾ ਪ੍ਰੋਡਕਟ ਤੇ ਉਹ ਖਰੀਦ ਸਕਦੇ ਔਨਲਾਈਨ ਈ ਤੁਸੀਂ ਔਡਰ ਮਤਲਬ ਬ ਮਤਲਬ- ਜਿਵੇਂ ਭੇਜ ਦੇ ਨਾ ਕੋਰੀਅਰ ਕਰ ਦਿੰਦੇ ਓ ਉਹਦੇ ਕੋਲ, ਇਹ ਬੜਾ ਫਾਇਦਾ ਹੈਗਾ ਮੋਬਾਇਲ ਦਾ। ਤੇ ਹੋਰ ਵੀ ਬੜੇ ਫੈਦੇ ਨੇ ਜਿਵੇਂ ਟੀ ਵੀ ਨਾਲ ਕਨੈਕਟ ਕਰਕੇ ਹੁਣ ਤੁਸੀਂ ਦੇਖ ਸਕਦੇ ਹੋ ਅੱਜਕੱਲ੍ਹ ਲੋਕੀ ਥੀਏਟਰ ਵਿੱਚ ਮੂਵੀਆਂ ਦੇਖ ਦੇਖਣ ਘੱਟ ਜਾਂਦੇ ਨੇ ਕਿਉਂਕਿ ਜਿਹੜੀ ਮੂਵੀ ਥੀਏਟਰ ਵਿੱਚ ਜਾਂਦੀ ਏ ਅਗਲੇ ਦੋ ਜਾਂ ਤਿੰਨ ਦਿਨਾਂ ਦੇ ਅੰਦਰ-ਅੰਦਰ ਮੋਬਾਇਲ ਤੇ ਆ ਜਾਂਦੀ ਏ ਬੰਦੇ ਅੱਜ-ਕੱਲ੍ਹ। ਮੋਬਾਇਲ ਟੀ ਵੀ ਨਾਲ ਕਨੈਕਟ ਕਰਕੇ ਓਹੀਓ ਮੂਵੀ ਮੋਬਾਇਲ ਤੇ ਲਾ ਕੇ, ਟੀ ਵੀ ਤੇ ਕਨੈਕਟ ਟ ਕਰਕੇ ਦੇਖ ਲੈਂਦੇ ਨੇਂ।
ਤੇ ਉਹੀਓ, ਸੇਮ ਉਹੀਓ ਫੀਲਿੰਗ ਆਂਦੀ ਹੈ ਬਈ ਥੀਏਟਰ ਆਲੀ ਮੂਵੀ ਨਵੀਂ ਮੂਵੀ ਦਾ ਇਹੀ ਹੈਗਾ ਬੰਦਾ ਘਰ ਬੈਠ ਕੇ ਵੀ ਦੇਖ ਲਏਗਾ ਫੇਰ।
ਹਾਂਜੀ ਹੁਨ ਅੱਜ ਕੱਲ, ਹਾਂਜੀ।
ਤੇ ਮੋਬਾਇਲ ਫੋਨ ਦਾ ਫਾਇਦਾ ਹੈ ਬੰਦਾ ਅਰਨਿੰਗ ਵਧੀਆ ਕਰ ਸਕਦਾ ਏ ਜਿਹਦੇ ਕੋਲ ਸਕਿੱਲ ਏ ਜਿਵੇਂ ਰੈਸਿਪੀ ਬਨਾਨੀ ਕਿਸੇ ਨੂੰ ਆਂਦੀ ਏ ਤੇ ਕਿਸੇ ਨੂੰ ਟੀਚਿੰਗ ਵਗੈਰਾ ਵਧੀਆ ਕਰਦਾ, ਕੋਈ ਬਲੋਗ ਵਧੀਆ ਬਨਾਉਂਦਾ। ਕੋਈ ਗੇਮਿੰਗ ਵਧੀਆ ਖੇਲ ਦਾ, ਤੇ ਉਹ ਆਪਣਾ ਚੈਨਲ ਬਨਾਉਂਦਾ ਯੂਟਿਊਬ ਤੇ। ਜਿਹਦੇ ਕਰਕੇ ਉਹ ਮਿਹਨਤ ਵੀ ਕਰਦਾ, ਐਡਿਟ ਵੀ ਕਰਦਾ ਆਪਨੀ ਚੀਜਾਂ ਤੇ ਅੱਗੇ ਅਗਰ ਟੀਚਿੰਗ ਕਰ ਰਿਹਾ, ਬੱਚਿਆਂ ਨੂੰ ਵਧੀਆ, ਕੋਰਸ ਦੇਗਾ ਮਤਲਬ ਵਧੀਆ, ਬੁਕਸ ਵਗੈਰਾ ਫਰੀ ਹੈ, ਜੇ ਅਗਰ ਪ੍ਰੋਵਾਈਡ ਕਰਵਾਏ, ਤੇ
ਬੱਚੇ ਖੁਸ਼ ਵੀ ਹੋਣਗੇ, ਪੜ੍ਹਨਗੇ ਵੀ ਵਧੀਆ ਤਰੀਕੇ ਨਾਲ, ਅਗਰ ਉਹ ਵਧੀਆ ਤਰੀਕੇ ਨਾਲ ਪੜ੍ਹਾ ਰਿਹਾ। ਕਿਉਂਕਿ ਅੱਜ ਕੱਲ ਤਾ ਬਹੁਤ ਸਾਰੇ ਟੀਚਰ ਆ ਗਏ ਨੇ ਨਾ, ਸੋਸ਼ਲ ਮੀਡੀਆ ਤੇ, ਤੁਸੀ ਦੇਖ ਸਕਦੇ ਹੋ। ਤੇ, ਹੁਨ ਦੇਖ ਸਕਦੇ ਹੋ। ਜਿਵੇਂ ਰੈਸਿਪੀ, ਅਗਰ ਤੁਹਾਨੂੰ ਕੋਈ ਰੈਸਪੀ ਨਹੀ ਆਉਂਦੀ ਬਣਾਉਨੀ ਤੇ, ਅੱਜ ਕੱਲ ਤਾ ਬੋਤ ਵਧੀਆ-ਵਧੀਆ। ਮਤਲਬ ਕਿ ਬੰਦੇ ਆ ਗਏ ਨੇ, ਯੂਟਿਊਬ ਤੇ ਉਹ ਸਾਰੀ ਰੈਸਿਪੀ, ਏ ਟੂ ਜੈੱਡ ਬਨਾ ਕੇ ਦਿਖਾਉਣਗੇ ਤੁਹਾਨੂੰ ਉਹੀਓ ਸੇਮ ਤੁਸੀ ਘਰ ਵੀ ਬਨਾ ਸਕਦੇ ਹੋ। ਤੇ ਵਲੋਗ ਅੱਜ ਕੱਲ ਲੋ ਕਿ ਆਪਣੀ ਡੇਲੀ ਰੂਟੀਨ ਸ਼ੇਅਰ ਕਰਦੇ ਨੇ ਲੋਕਾ ਨਾਲ ਜਿਹੜੀ ਮਤਲਬ ਬੀ ਠੀਕ ਵੀ ਗੱਲ ਹੈ, ਕਈਆਂ ਨੂੰ ਮਤਲਬ ਵਧੀਆ ਵੀ ਲੱਗਦਾ ਏ ਚਲੋ ਆਪਣੀ ਡੇਲੀ ਰੂ ਟੀਨ ਸ਼ੇਅਰ ਕਰ ਦਈਏ, ਵਲੋਗ ਇਸਦਾ ਹੀ ਹੁੰਦਾ ਏ, ਬੰਦਾ ਐਡਿਟ ਕਰ ਕਰਕੇ ਆਪਣੀ ਡੇਲੀ, ਡੇਲੀ ਰੂਟੀਨ ਲੋਕਾਂ ਨੂੰ ਸ਼ੇਅਰ ਕਰਦੇ, ਜਿਹਦੇ, ਤੇ ਵਾਇਰਲ ਹੋ ਗਏ, ਯਾ ਰੈਸਿਪੀ ਵਾਇਰਲ ਹੋ ਗਈ, ਯਾ ਫਿਰ ਟੀਚਿੰਗ ਸੋਰਸ। ਕੋਰਸ ਓਹਦਾ ਵਾਇਰਲ ਹੋ ਗਿਆ।
ਹਾਂਜੀ!
ਤੇ ਉਹ ਅਰਨਿੰਗ ਵਧੀਆ ਕਰ ਸਕਦਾ, ਅਗਰ ਉਸ ਉਹਦੇ ਸਬਸਕ੍ਰਾਈਬਰ ਵਾ, ਵਧੀਆ ਹੋ ਗਏ।
ਹਾਂਜੀ-ਹਾਂਜੀ।
ਵਧੀਆ ਆ ਗਏ।
ਹਾਂਜੀ!
ਓਹੀਓ ਗੱਲ ਏ ਨਾ ਬਸ ਫਾਇਦਾ ਵੀ ਏ। ਨੁਕਸਾਨਯ ਆ ਕਿ ਬੰਦਾ ਮੋਬਾਇਲ ਕੋਲ ਰੱਖ ਕੇ ਮਤਲਬ ਚਿਆ ਨੂੰ ਜ਼ਿਆਦਾ ਇਫੈਕਟ ਕਰਦਾ ਮੋਬਾਇਲ, ਕਿਉਂਕਿ ਅੱਜ ਕੱਲ ਦੇ ਬੱਚੇ ਦੇਖ ਸਕਦੇ ਹੋ, ਸੁਵੇਰੇ ਉੱਠਦੇ ਨੇ।, ਪਹਿਲੇ ਤਾ ਇੱਕ ਦੋ ਦੋ ਘੰਟੇ ਮੋਬਾਈਲ ਦਾ ਮੋਬਾਈਲ ਦੇਖਦੇ ਨੇ ਸਿਰਫ਼। ਉਸ ਤੋ ਬਾਅਦ ਖਾਣਾ ਖੁਣਾ ਖਾ ਕੇ, ਦੁਬਾਰਾ ਮੋਬਾਇਲ ਦੇਖਦੇ ਨੇ। ਜਿਆਦਾਤਰ ਬੱਚੇ ਛੇ ਸੱਤ ਸਾਲਾਂ ਦੇ ਮੋਬਾਇਲ ਦੇ ਨਾਲ ਹੀ ਰੋਟੀ ਦੇ ਨਾਲ ਹੀ ਮੋਬਾਈਲ ਦੇਖਦੇ ਨੇ ਕੋਈ ਯੂਟਿਊਬ ਚਲਾ ਲਿਆ ਕਾਰਟੂਨ ਚਲਾ ਲਿਆ। ਅੱਜ ਕੱਲ ਨਾ ਮੋਬਾਇਲ ਹਰ ਕਿਸੇ ਦੇ ਕੋਲ ਹੋ ਗਿਆ ਜ਼ਰੂਰਤ, ਹਰ ਕਿਸੀ ਨੂੰ ਮੋ ਮੋਬਾਇਲ ਦੀ ਜਰੂਰਤ ਏ, ਬੰਦਾ ਕਿਧਰੇ ਨਹੀ ਪਹੁੰਚ ਪਾ ਰਿਹਾ, ਕਿਸੀ ਨੂੰ ਜਰੂਰੀ ਕਾੱਲ ਕਰਨੀ ਹੈ। ਜਾ ਫਿਰ ਕਿਸੇ ਨੂੰ ਜ਼ਰੂਰੀ ਪੈਸੇ ਭੇਜਣੇ ਨੇ ਬੰਦਾ ਆਨਲਾਈਨ ਹੀ ਸਭ ਕੁਛ ਕਰ ਲੈਦਾ ਅੱਜ ਕੱਲ ਤੇ,
ਹਾਂਜੀ, ਹੁਣ ਤੁਸੀਂ ਜਿਵੇਂ ਆ ਦੇਖ ਲੋ ਅੱਜ ਕੱਲ ਦੀ ਜਨਰੇਸ਼ਨ ਬਾਰਾਂ ਬਾਰਾਂ ਵਜੇ ਸ ਸੌਦੀ ਏ ਫੋਨ ਚਲਾ ਕੇ ਬਾਰਾਂ ਬਾਰਾਂ ਵਜੇ ਉੱਠਦੀ ਏ। ਹੁਣ ਪਹਿਲੇ ਜਮਾਨੇ, ਬੱਚੇ ਦੇਖੋ ਜਾਂ ਲੋਕ ਦੇਖੋ ਸਵੇਰੇ ਸਵੇਰੇ ਪੰਜ ਵਜੇ ਉੱਠ ਜਾਂਦੇ ਨੇ, ਜਿੰਮ ਵਗੈਰਾ ਜਾਂਦੇ ਨੇ ਆਪਣੀ ਅ ਡਾਇਟ ਤੇ ਥੋੜ੍ਹਾ ਧਿਆਨ ਦਿੰਦੇ ਨੇ, ਤੁਸੀਂ ਜਾਂਦੇ ਹੋ ਐੈਸੇ ਜਿੰਮ?
ਅਸੀਂ ਵੀ ਕਦੇ ਕਦਾਰ ਚਲੇ ਜਾਈਦਾ, ਵੈਸੇ ਚਿੰਤਾ ਨੀ ਆਪਾਂ ਸੈਰ ਤੇ ਜਾਂਦੇ ਹਾਂ ਸਵੇਰੇ ਸੈਰ ਤੇ ਨਾ ਕ ਆਪਾਂ ਖੇਲਣ ਚਲੇ ਜਾਂਦੇ ਹਾਂ, ਕਿਉਂਕਿ ਦੇਖੋ ਜੀ ਬੋਡੀ ਫਿਟ ਰ ਹਨ ਨੀਏ ਤੇ, ਫੇਰ ਸਾਨੂੰ ਫਿਜੀਕਲ ਐਕਸਰਸਾਈਜ਼, ਜਾਂ ਫਿਜ਼ਕਲ ਐਕਟੀਵਿਟੀ ਤਾਂ ਕਰਨੀ ਪਏਗੀ ਨਾ ਹ ਮ, ਹਾਂ- ਐਵੇਂ ਤਾਂ ਸਾਡਾ ਸਰੀਰ ਸੁਸਤੀ ਨਾਲ ਪੱਰ ਜੇਗਾ, ਬੰਦਾ ਸਾਰਾ ਦਿਨ ਘਰ ਬੈਠ ਕੇ ਮੋਬਾਇਲ ਹੀ ਚਲਾਉਂਦਾ ਰਹੇਗਾ, ਡਿਸਡਵਾਂਟੇਜ ਅਗਰ ਮੋਬਾਇਲ ਕਿਸੇ ਦੇ ਹੱਥ ਤੇ 'ਚ ਆ ਗਿਆ, ਸੋਸ਼ਲ ਮੀਡੀਆ ਤੇ ਲਾ ਉਹ, ਉਹ ਫੇਰ ਰੀਲਸ ਵਗੈਰਾ, ਸ਼ੋਰਟਸ ਵਗੈਰਾ ਸਕੋਲ ਕਰਦਾ ਰਹੇਗਾ ਸਾਰਾ ਦਿਨ ਫੋਨ ਚਲਾਉਂਦਾ ਰਹੇਗਾ, ਜਿਹਦੇ ਕਰਕੇ ਅੱਖਾਂ ਵੀ ਖ਼ਰਾਬ ਹੁੰਦੀਆਂ ਮਾਈਂਡ, ਮਤਲਬ ਮਾਇਂਡ ਵੀ ਬਲੋ ਮਤਲਬ ਮਾਇੰਡ ਖ਼ਰਾਬ ਹੋ ਜਾਂਦਾ ਇੱਕ ਤਰ੍ਹਾਂ ਦਾ, ਤੁਸੀਂ ਦੇਖ ਸਕਦੇ ਹੋ ਅੱਜ ਕੱਲ੍ਹ ਦੇ ਬੱਚੇ ਸਾਰਾ ਧਿਆਨ, ਫੋਣ ਤੇ ਅਗਰ ਲੱਗਦਾ ਉਹਨਾਂ ਨੂੰ ਮਤਲਬ ਕਿ, ਇੰਨੀ ਸਮਝ ਨਹੀਂੀ ਹੁੰਦੀ ਫਿਰ ਦੁਨੀਆਂ ਦੀ।
ਹੁਣ ਤੁਸੀਂ ਇਹ ਲਾਲੋ, ਜਿਵੇਂ ਬਾਰਾਂ ਵਜੇ ਉੱਠਣਗੇ, ਬਾਰਾਂ ਵਜੇ ਉੱਠ ਕੇ ਇਹਨਾਂ ਨੂੰ ਬਾਰਾਂ ਵਜੇ ਤੋਂ ਇੱਕ ਦੋ ਵਜੇ ਤੱਕ ਫੋਨ ਚਾਹੀਦਾ, ਫੇਰ ਇਹ ਨਾ ਨਾ ਨ ਉਹ ਕੋਈ ਦਿੱਕਤ ਨੀ ਫਿਰ ਨਾਸ਼ਤਾ ਕਰਨਗੇ ਆਪਣਾ ਫਰੀ ਵਗੈਰਾ ਹੋ ਕੇ, ਥੋੜ੍ਹੀ ਦੇਰ ਨਾਸ਼ਤਾ- ਨੁਸ਼ਤਾ ਕਰਨ ਤੋਂ ਬਾਅਦ ਇਹਾਂ ਦੁਬਾਰਾ ਫੋਨ ਚਾਹੀਦਾ, ਦੁਬਾਰਾ ਫੋਨ ਚਲਾ ਕੇ ਫੇਰ ਆਪਣਾ ਕੰਮ ਜਿਹੜਾ ਕਰਨਾ ਹੁੰਦਾ ਕਰਦੇ ਨੇ, ਦੇਖੋ ਅੱਜ ਕੱਲ ਫੋਨ ਕਿੰਨਾ ਇੰਪੋਰਟੈਂਟ ਹੋ ਗਿਆ। ਅੱਜ ਕੱਲ ਫੋਨ ਨਾ ਹੋਣ, ਫੇਰ ਤਾਂ ਪਤਾ ਨੀ ਇੰਨਾਂ ਦਾ ਕੀ ਹੋਏ।
ੳਹੀੳ ਗੱਲ ਹੈ ਨਾ ਹੁਣ ਤੁਸੀਂ ਦੇਖ ਸਕਦੇ ਹੋ, ਪਹਿਲੇ ਦੇ ਜਮਾਨੇ ਚਦ ਫੋਨ ਨ ਸੀ ਲੋਕੀਤਲ ਮਤਲਬ ਘਰ ਨੀ ਪੈਂਦੇ ਸੀ, ਬਾਹਰ ਨਿਕਲਦੇ ਸੀ ਫਿਜ਼ਕਲ ਐਕਟੀਵਿਟੀ ਉਹਨਾਂ ਦੀ ਸਹੀ ਸੀ, ਬਾਹਰ ਘੁੰਮਦੇ ਫਿਰਦੇ ਰਹਿੰਦੇ ਸੀ। ਜਿਹਦੇ ਕਰਕੇ ਉਹਨਾਂ ਦੇ ਸਰੀਰ ਵੀ ਸੈਟ ਨੇ।
ਹਾਂਜੀ ਸਰੀਰ ਤਾਂ, ਹਾਂਜੀ ਸਰੀਰ ਤਾਂ ਸਾਰਿਆਂ ਦੇ ਸੈਟ ਤਾਂ ਸਰੀਰ ਸਾਰਿਆਂ ਦੇ ਸੈਟ ਹੈ, ਕਹਿੰਦੇ ਕਿਉਂਕਿ ਉਹ ਵਧੀਆ ਡਾਇਟ ਲੈਂਦੇ ਨੇ। ਹਾਂਜੀ।
ਹਾਂ ਤੁਸੀਂ ਅੱਜ ਕੱਲ੍ਹ ਦੇ ਜਿਵੇਂ, ਬਜ਼ੁਰਗ ਵੀ ਦੇਖ ਲਓ ਅੱਜ ਕੱਲ੍ਹ ਦੇ ਬਜ਼ੁਰਗ ਵੀ ਨਾ, ਬੱਚਿਆਂ ਤੋਂ ਜ਼ਿਆਦਾ ਕੰਮ ਕਰ ਲੈਂਦੇ ਨੇ ਕਿਉਂਕਿ ਬ ਬੱਚੇ ਅੱਜ ਕੱਲ ਫੋਨ ਤੇ ਇਨਾ ਲਾਗੇ ਨੇ ਉਹਨਾਂ ਨੂੰ ਸੁਸਤੀ ਆ ਜਾਂਦੀ ਹੈ ਕੰਮ ਕਰਦੇ ਹੋਏ, ਮਗਰ ਜੋ ਬਜ਼ੁਰਗ ਨੇ ਪੁਰਾਣੇ ਟਾਈਮ ਦੇ, ਉਹਨਾਂ ਨੂੰ ਕੰਮ ਕਰਨ ਦੀ ਆਦਤ ਹੁੰਦੀ ਹੈ, ਉਹ ਨੂੰ ਫਿਜ਼ਕਲ ਐਕਸਾਈ ਐਕਟੀਵਿਟੀ ਕਰਨ ਦੀ ਆਦਤ ਹੈ। ਉਹ ਸਵੇਰੇ -ਸਵੇਰੇ ਉੱਠ ਜਾਂਦੇ ਨੇ, ਝਾੜੂ ਪੋਚ ਝਾੜ ਵਗੈਰਾ ਘਰ ਦੇ ਬਾਹਰ ਉਹਨਾਂ ਨੂੰ ਸਾਫ਼ ਸਫ਼ਾਈ ਦਾ ਵੀ ਬਹੁਤ ਖਿਆਲ ਹੁੰਦਾ ਹੈ। ਅੱਜ ਕੱਲ੍ਹ ਦੇ ਬੱਚੇ ਤਾਂ, ਉੱਡਦੇ ਹੀ ਦਸ ਗਿਆਰਾਂ ਵਜੇ ਨੇ ਉੱਡਦੇ ਹੀ ਮੋਬਾਇਲ ਫੋਨ ਤੇ ਲੱਗ ਜਾਂਦੇ ਨੇ, ਮਗਰ ਜਿਹੜੇ ਪਹਿਲੇ ਸੀ ਬਜ਼ੁਰਗ ਲੋਕ ਜਿਹੜੇ ਹੁਣ ਹੋ ਗਏ ਨੇ, ਉਹ ਹੁਣ ਵੀ ਮਤਲਬ ਪੂਰਾ ਧਿਆਨ ਰੱਖਦੇ ਨੇ, ਆਪਣੀ ਹੈਲਥ ਥ ਦਾ, ਤੇ ਕੰਮ- ਕੁਮ ਕਰਦੇ ਰਹਿੰਦੇ ਨੇ ਘਰ ਦਾ ਅਗਰ ਬਾਹਰ ਕੋਈ ਬਿਜਨਸ ਹੈਗਾ ਆਪਣਾ ਬਿਜਨਸ- ਤੇ ਜਾਂਦੇ ਰਹਿੰਦੇ ਨੇ, ਉਹੀਉ ਗੱਲ ਐ ਨਾ ਫੇਰ। ਅੱਜ ਕੱਲ ਦੀ ਜਨਰੇਸ਼ਨ ਹੈ, ਜ਼ਿਆਦਾ ਸੁਸਤ ਹੋ ਗਈ ਹੈ। ਫੋਨ ਦੇ ਚੱਕਰ ਇਚ ਹੈ। ਘਰ ਹੀ ਪੈਣਾ ਸਾਰਾ ਦਿਨ ਛੁੱਟੀਆਂ ਸੀ, ਹੁਣ ਬੱਚਿਆਂ ਦੀ ਤੁਸੀਂ ਦੇਖ ਸਕਦੇ ਹੋ।
ਹਾਂਜੀ, ਹੁਣ ਤੁਸੀਂ ਆ ਵੇਖ ਲੋ, ਬਈ ਜਿਹੜੇ ਬਜ਼ੁਰਗ ਲੋਕ ਹੈਗੇ ਨੇ, ਜਿਹੜੇ ਬੁੱਢੇ ਹੋ ਗਏ ਨੇ। ਉਹਨਾਂ ਦੀ ਉਹ ਇੰਨੀ ਜਲਦੀ ਕਿਉਂ ਉਠ ਜਾਂਦੇ ਨੇ, ਕਿਉਂਕਿ ਉਹਨਾਂ ਦੀ ਡਾਇਟ ਵਧੀਆ ਹੈਗੀ ਹੈ।
ਹਾਂਜੀ ਇਹ ਵੀ ਗੱਲ, ਕਿਉਂਕਿ ਉਹਨਾਂ ਨੇ ਸਾਰਾ ਦਿਨ ਖਾਣੀ ਸਿਰਫ ਤਿੰਨ ਤੋਂ ਚਾਰ ਰੋਟੀਆਂ ਨੇ, ਸਾਰੇ ਦਿਨ ਦੀ ਤਿੰਨ ਚਾਰ ਰੋਟੀਆਂ, ਤੇ ਹੋਰ ਕੁਛ ਬਾਹਰ ਦਾ ਉਹ ਖਾਂਦੇ ਨੀ, ਕਿਉਂ ਅੱਜ ਕੱਲ ਦੇ ਬੱਚੇ ਤਾਂ ਬਾਹਰ ਦਾ ਛੱਡਦੇ ਵੀ ਨੀ ਨਾ।
ਹਾਂਜੀ, ਹਾਂਜੀ ਮੈਂ ਸੁ ਮੈਂ ਸੁਣਿਆ ਬਈ ਤੁਸੀਂ ਹਾਂਜੀ, ਮੈਂ ਸੁਣਿਆ ਬਈ ਤੁਸੀਂ ਵੀ ਕ੍ਰਿਕਟ ਵਗੈਰਾ ਖੇਲਦੇ ਹੋ, ਤੇ ਕ੍ਰਿਕਟ ਖੇਲਣ ਵਾਲੇ ਦਾ ਡਾਇਟ ਵੀ ਵਧੀਆ- ਵਧੀਆ ਹੋਦੀ ਹੈ। ਤੁਸੀਂ ਡਾਇਟ ਵਗੈਰਾ ਵਿਚ ਕੀ ਲੈਂਦੇ ਹੋ? ਤੁ ਤੁਹਾਡਾ ਫੇਰ ਸਰੀਰ ਵਲੋਂ ਕਿ ਬੋਡੀ ਫਿੱਟ ਹੈਗੀ ਹੈ ਨਾ ਤਾਂ ਪੁੱਛ ਰਿਹਾ ਮੈਂ।
ਜੇ ਆਪਾਂ ਤਾ ਡਾਇਟ ਵਗੈਰਾ, ਅੱਜ ਕੱਲ ਪਨੀਰ ਵਗੈਰਾ ਜਾਂ ਸ਼- ਸੇ਼ਕ ਪੀ ਲੈਨੇ ਹਾਂ, ਪਨੀਰ ਖਾ ਲੈਂਨੇ ਹਾਂ, ਹੋਰ ਵੀ ਔ- ਟਸ ਵਗੈਰਾ ਘਰ ਬਣਦੇ ਨੇ ਤੇ ਓਟਸ ਵਗੈਰਾ ਖਾ ਲੈਂਨੇ ਆ ਲਾਈਟ ਵੇਟ ਖਾਣਾ। ਫਾਇਦਾ ਐ।
ਹਾਂਜੀ।
ਬਸ ਫਿਕਲਸ ਐਕਸਸਾਈਜ਼ ਕਰਦੇ ਰਹਿੰਦੇ ਆ ਨਾਲ- ਨਾਲ ਖੇਲਦੇ ਰਹਿੰਦੇ ਆ। ਸਰੀਰ ਵੀ ਫਿੱਟ ਰਹਿੰਦਾ ਐ ਜਿਹਦੇ ਕਰਕੇ। ਬੰਦਾ ਰੋਜ਼ ਤਿੰਨ ਤੋਂ ਚਾਰ ਘੰਟੇ ਅਗਰ ਖੇਲ ਲੈਂਦਾ ਨਾ ਫੇਰ ਬੰਦਾ ਸਾਰਾ ਦਿਨ ਸੁਸਤੀ ਨਹੀਂ ਆਉਂਦੀ ਉਹ ਬੰਦੇ ਨੂੰ। ਫੇਰ ਅੱਖਾਂ ਖੁੱਲੀਆਂ ਰਹਿੰਦੀਆਂ, ਬੰਦਾ ਰੋਜ਼ ਖੇਲਣ ਦੀ ਟਰਾਈ ਕਰਦਾ ਐ। ਜਿਹੜਾ ਬੰਦਾ ਰੋਜ਼ ਖੇਲ ਰਿਹਾ ਉਹਨੂੰ ਪ੍ਰੈਕਟਿਸ ਵੀ ਵਧੀਆ ਹੋ ਜਾਂਦੀ ਹੈ ਫੇਰ ਉਸ ਚੀਜ਼ ਦੀ।
ਹਾਂਜੀ- ਹਾਂਜੀ।
ਚਲੋ ਠੀਕ ਹੈ ਭਾਅ ਜੀ।
ਹਮ
ਸਤਿ ਸ੍ਰੀ ਅਕਾਲ ਜੀ ‌।